ਅੱਤੇ
ਹੈਲੋ, ਆਰੀ ਆਵਾਜ਼?
ਹੈਲੋ।
ਹੈਲੋ।
ਥੋੜੀ ਆਵਾਜ਼ ਤੇ ਕਰੋ ਆਵਾਜ਼ ਬਹੁਤ ਘੱਟ ਆਦੀ ਵੀ।
ਹੁਣ ਆ ਰੀ ਐ?
ਹਜੇ ਵੀ ਨਹੀਂ ਆਉਂਦੀ ਵੀੜ ਆਪਣੇ ਸਾਰੇ। ਹੈਲੋ।
ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ-
ਕਯਾ ਹਾਲ ਚਾਲ। ਹੈਲੋ
ਹੈਲੋ।
ਤੁਡੀ ਆਵਾਜ਼ ਬਹੁਤ ਘਟ ਆਉਂਦੀ ਹੈ ਆਪਣੀ ਆਵਾਜ਼ ਦਾ ਵੋਲੀਅਮ ਤੇਜ਼ ਕਰੋ
ਹੋਣ ਆ ਰੀ
ਹੈਲੋ।
ਹੈਲੋ ਆਰੀ ਹੁਨ-
ਆਵਾਜ਼ ਗੂੰਜ-ਗੂੰਜ ਕੇ ਆਂਦੀ ਤੁਹਾਡੀ।
ਹਮ ਅਵਾਜ਼ ਤਾਂ ਫੁੱਲ ਹੈ।
ਵੋਲਿਊਮ ਤੇਜ ਕਰਲੋ ਥੋੜਾ।
ਤੇਜ ਇਹ ਹ ਵੋਲੁਮ ਤਾਂ ਜੀ।
ਹੋਰ ਸੁਣਾਓ ਠੀਕ ਹੋ।
ਹਾਂ ਵਧੀਆ ਤੁਸੀਂ ਦੱਸੋ?
ਹਾਂਜੀ ਵਧੀਆ ਹੋਰ ਕੀ ਕਰ ਰਹੇ ਸੀ।
ਕੁਛ ਨਹੀਂ ਬਸ ਰੋਟੀ ਖਾਤੀ ਹੁਣੇ।
ਅੱਛਾ-ਅੱਛਾ ਰੋਟੀ 'ਚ ਕੀ ਬਣਾਇਆ ਅੱਜ।
ਅੱਜ ਪਿੰਡੀ
ਪਿੰਡੀਆਂ ਅਛਾ- ਅੱਛਾ ਚਲੋ ਵਧੀਆ ਹੋਰ ਸੁਣਾਓ ਘਰ ਸਬ ਠੀਕ ਨੇ
ਸਭ ਵਧੀਆ-
ਹੋਰ-
ਤੁਸੀਂ ਖਾ ਲਈ ਰੋਟੀ।
ਹਾਂਜੀ ਹੁਣੇ ਖਾਧੀ ਅਸੀਂ ਵੀ ਲੰਚ ਕੀਤਾ।
ਅੱਛਾ ਠੀਕ ਹੈ
ਹਾਂਜੀ-ਹਾਂਜੀ ਹੋਰ ਮੰਮੀ ਪਾਪਾ ਠੀਕ ਨੇ।
ਹਾਂਜੀ ਸਭ ਵਧੀਆ ਤੁਸੀਂ ਦੱਸੋ?
ਬਸ ਵਧੀਆ-ਵਧੀਆ ਸਾਰੇ ਜਣੇ ਹੁਣ ਪਾਠ ਸੀ ਨਾ ਸਾਡੇ ਘਰ।
ਅੱਛਾ।
ਹਾਂਜੀ ਸਾਡੇ ਘਰ ਅੱਜ ਪਾਠ ਸੀ ਉਹ ਭਾਜੀ ਦੀ ਰੋਟੀ ਖਵਾਈ ਸੀ ਨਾ ਬ੍ਰਦਰ। ਦੀ ਡੈਥ ਹੋ ਗਈ ਸੀ ਨਾ ਮੇਰੇ ਕਜ਼ਨ ਬ੍ਰਦਰ ਦੀ ਹਾਂਜੀ ਤੇ ਉਹ ਸੈਕਿੰਡ ਮੰਥ ਦੀ ਰੋਟੀ ਖਵਾਈ ਸੀ
ਅੱਛਾ। ਅੱਛਾ।
ਹਾਂਜੀ ਦੂਜ ਰੋਟੀ ਉਹ ਬਾਬਾ ਜੀ ਆਏ ਸੀ ਪਾਠ ਵੂਟ ਕਰਵਾਏ ਦਾ ਸੀ।
ਅੱਛਾ।
ਹਾਂਜੀ ਤੇ ਰਾਜਮਾ ਚਾਵਲ ਬਣਾਏ ਸੀ। ਛੋਲੇ ਬਣਾਏ ਸੀ। ਰਾਜਮ ਚਾਵਲ ਬਣਾਏ। ਮਿਕਸ ਵੈਜੀਟੇਬਲ ਬਣਾਏ।
ਅਛਾ- ਮੈਨੂੰ ਬੋਤ ਪਸੰਦ ਹੈ। ਰਾਜਮ ਚਾਵਲ।
ਰਾਜ ਮਾ ਚਾਵਲ ਫੇ ਵਰਟ ਨੇ ਰਾਜ ਮਾ ਚੋਲ ਬੋਤ ਸਵਾਦ ਲੱਗਦੇ ਨੇ
ਹਾਂਜੀ,
ਹੋਰ ਮੈਂ ਤੇ ਬੜੇ ਆਸਾਨ ਨਾਲ ਬਣਾਨੀ ਏ ਰਾਜਮ ਚਾਵਲ ਆਸਾਨ ਨੇ ਬਣਾਣੇ ਔਖੇ ਥੋੜੀ ਨੇ।
ਕਿਵੇ ਬਣਾਈ ਦੇ ਨੇ ਮੈਨੂੰ ਨੀ ਆਂਦੇ।
ਅੱਛਾ ਬਹੁਤ ਆਸਾਨ ਨੇ ਰਨਮ ਪਹਿਲਾਂ ਇੱਕ ਰਾਤੀ ਪੀਓਗੇ ਨਾ ਰੱਖਦੋ ਰਾਜਮਾਹ ਨੂੰ ਹਾਂਜੀ- ਫਿਰ ਸਵੇਰੇ ਕੁੱਕਰ 'ਚ ਥੋੜਾ ਪਾਣੀ ਪਾਓ ਮਤਲਬ ਕੁਆਂਟਿਟੀ ਦੇ ਹਿਸਾਬ ਨਾਲ ਪਾਣੀ ਪਾਓ ਰਾਜਮਾ ਪਾ ਦੋ ਤਿੰਨ ਚਾਰ ਸੀਟੀਆਂ ਮਰਵਾ ਦੋ।
ਹੂੰ
ਫੇਰ ਉਹਦਾ ਮਸਾਲਾ ਭੁੰਨ ਲਓ ਰਾਜਮਾਹ ਚਾਵਲ ਦਾ
ਠੀਕ।
ਹਾਂਜੀ, ਮਸਾਲਾ ਭੁਨੋ ਮਸਾਲੇ ਚ ਹੀ ਕਰਨਾ ਤੇਲ ਰੱਖਣਾ।
ਹੂੰ,
ਥੋੜਾ ਹਿੰਗ ਪਾਣੀ ਐ ਲਸਣ ਪਾਣਾ ਅਦਰਕ ਪਾਣਾ ਇਹਨਾਂ ਨੂੰ ਵੇਖੋ ਥੋੜਾ ਰੈਡ ਬਰਾਉਨ ਕਰ ਲਿਆ ਫਿਰ ਪਿਆਜ ਪਾ ਦਿੰਦੇ ਨੇ। ਪਿਆਜ ਨੂੰ ਪੰਦਰਾਂ ਮਿੰਟ ਤੱਕ ਮਿਕਸ ਕਰਦੇ ਰਹਿਣਾ ਕਰਦੇ ਰਹਿਣਾ ਕਰਦੇ ਰਹਿਣਾ। ਤੇ ਫੇਰ ਪਾ ਦੇ ਫਿਰ ਟਮਾਟਰ ਪਾ ਦਿੰਦੇ ਨੇ ਟਮਾਟਰ ਪਾਉਂਦੇ ਰਹੋ ਘੁੰਮਾਉਂਦੇ ਰਹੋ। ਫਿਰ ਨਮਕ ਪਾ ਦਿਉ ਮਿਰਚ ਪਾ ਦਿਉ ਹਲਦੀ ਪਾ ਦਿਉ ਗਰਮ ਮਸਾਲਾ ਪਾ ਦਿਉ। ਸੁੱਕਾ ਧਨੀਆ ਪਾ ਦੋ। ਤੇ ਕਸ਼ਮੀਰੀ ਰੰਗ ਦਾ ਪਾਡਰ ਹੁੰਦਾ ਨਾ ਕਸ਼ਮੀਰੀ ਪਾਡਰ ਜਿਹੜਾ ਹੁੰਦਾ। ਦੇਗੀ ਮਿਰਚੀ ਹੁੰਦੀ ਐ ਉਹ ਪਾਦੋ। ਉਹ ਪਾਣ ਵਾਸਤੇ ਥੋੜ੍ਹਾ ਘੁੰਮਾਉਂਦੇ ਰਹੋ ਥੋੜੇ ਸ ਮਨ ਕਰੇ ਤਾਂ ਦਹੀਂ ਪਾਣਾ ਚਾਹੁੰਦੇ ਦਹੀਂ ਪਾ ਦੋ। ਕੋਈ ਪਾ ਸਕਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਹੈ ਚੋ ਉਪਸ ਮਸਾਲਾ ਪਾ ਦੋ। ਰਾਜਮਾਂ ਮਸਾਲਾ।
ਠੀਕ ਹੈ।
ਹਾਂਜੀ, ਕਰਕੇ ਫਿਰ ਹਲਕੀ ਗੇਸ ਚ ਰੱਖ ਦੋ ਕੱਢ ਰਹੋ ਕੱਢ ਰ ਕੱਢਦੇ ਗ੍ਰੇਵੀ ਬਣਾ ਲਓ ਮਤਲਬ ਥੋੜਾ ਸਹੀ ਸਹੀ ਬਣਾ ਲ ਲੋ ਤਰੀ ਵਗੈਰਾ ਜੋ ਬਣਦੀ ਐ। ਗ੍ਰੇਵੀ ਬਣਾ ਲਈ ਫਿਰ ਇੱਕ ਪਾਸੇ ਨਾਲੇ ਚਾਵਲ ਤਰ ਦਿੰਦੀ ਆ ਮੈਂ। ਫਿਰ ਸਭ ਨੇ ਲੰਚ ਕਰਨਾ ਹੁੰਦਾ ਨਾ ਨਾ। ਤੇ ਇਕ ਪਾਸੇ ਇਕ ਡੇਢ ਵਜੇ ਕਰਦੇ ਨੇ ਤੇ ਬ੍ਰਦਰ ਮੇਰਾ ਆਂਦਾ ਨਾ ਫੇਰ ਕੰਮ ਜਾਂਦਾ ਤੇ ਆਉਂਦਾ ਫੇ ਇੱਕ ਦੋ ਦੋ ਲੰਚ ਹੁੰਦਾ। ਤਾਂ ਕਰਕੇ।
ਠੀਕ ਹੈ।
ਹਾਂਜੀ ਹਾਂਜੀ, ਹੋਰ ਤੁਸੀਂ ਸੁਣਾਓ ਬ੍ਰੇਕਫਾਸਟ ਕਰ ਲਿਆ ਅੱਜ ਕੀ ਕੀਤਾ ਸੀ ਬ੍ਰੇਕਫਾਸਟ ' ਤੁਸੀਂ।
ਬ੍ਰੇਕਫਾਸਟ ਵਿਚ ਤਾਂ ਮੈ ਆਲੂ ਖਾਧੇ ਸੀ। ਲੰਚ ਵਿੱਚ ਭਿੰਡੀ ਖਾਧੀ ਹੈ। ਹੂੰ
ਪੜਦਾ ਹੋ।
ਹਾਂਜੀ ਜੋਬ ਕਰਦੀ ਆ ਮੈਂ,
ਕਿੱਥੇ ਕਰਦੇ ਹੋ।
ਇਥੇ ਹੀ ਯਮੁਨਾਨਗਰ
ਅੱਛਾ ਅੱਛਾ, ਚਲੋ ਵਧੀਆ। ਹੋਰ ਸ ਸਕੂਟੀ ਚ ਜਾਂਦੇ ਹੋਵਗੇ ਤੁਸੀਂ ਚਲੋ ਵਧੀਆ ਹੈਗਾ।
ਹੂੰ,
ਹੋਰ ਦੱਸੋ ਘਰ ਸਭ ਠੀਕ ਨੇ ਮੰਮੀ ਵਗੈਰਾ।
ਸਭ ਵਧੀਆ ਤੁਸੀ ਦੱਸੋ-
ਸਭ ਵਧੀਆ ਵ ਇਥੇ ਮਾਰਕੀਟ ਲੱਗੇ ਦਾ ਸੀ ਮਾਰਕੀਟ ਜਾਣਾ ਹੁੰਦਾ ਹੀ ਨਹੀ ਇਨੀ ਗਰਮੀ ਪੈ ਰਹੀ ਹੈ। ਇਨੀ ਗਰਮੀ ਬਹੁਤ ਜਿਆਦਾ ਗਰਮੀ ਹੈ।
ਕਿਨੇ ਦਿਨਾਂ ਤੋ ਉੱਤੇ ਬਹੁਤ ਹੀ ਗਰਮੀਆਂ ਵਾ
ਹਾਂਜੀ ਲਾਈਟ ਹੀ ਨਹੀਂ ਇੱਥੇ ਪਤਾ- ਕਿ ਗਰਮੀ ਜਦੋਂ ਜ਼ਿਆਦਾ ਤੇਜ਼ ਹੋਏਗੀ ਗਰਮੀ ਜ਼ਿਆਦਾ ਬੰਦੀ ਹੈ ਲਾਈਟ ਬੰਦ ਕਰ ਦਿੰਦੇ ਨੇ। ਹਲਕਾ ਤਾਂ ਬਾਰਿਸ਼ ਆਏਗਾ ਬਾਰਿਸ਼ ਆਦੀ ਹੈ। ਲਾਈਟ ਬੰਦ ਕਰ ਦਿੰਦੇ ਨੇ- ਸਾਰਾ ਕੰਮ ਤੇ ਆਈ ਇਹਨਾਂ ਨੇ ਖ਼ਰਾਬ ਕੀਤਾ ਲਾਈਟ ਲਿਓਟ ਦਾ
ਲਾਈਟ ਵੀਮੜ ਜਾਂਦੀ ਹੈ।
ਨਾਲੇ ਇਨਵੇਟਰ ਟੂ ਟੂ। ਮੂੰਹ ਬੰਨ ਲੈਦੇ ਆ ਫਿਰ ਕੀ ਕੀਤਾ ਜਾਏ ਹਾਂਜੀ ਸਾਰਾ ਕੰਮ ਤੇ ਲਾਈਟ ਦਾ ਲਾਈਟ ਨਹੀਂ ਸਭ ਕੁਛ ਖ਼ਰਾਬ ਕਰ ਦਿੰਦਾ
ਹੂ,,,
ਇਸ ਲੀਏ ਹੋਰ। ਹੂ ਕਿੰਨੇ ਦੇਰ ਤੱਕ ਬੰਦਾ ਏਸੀ ਚਲਾ ਲੇ ਬਹਿ ਜਾਏ। ਇਸ ਲਈਏ। ਹੋਰ ਸੁਣਾਓ ਤੁਸੀਂ ਸਭ ਵਧੀਆ ਤੁਹਾਡੇ ਘਰ।
ਸਭ ਵੱਧੀਆ।
ਹੋਰ ਕੀ ਕਰ ਰਹੇ ਸੀ।
ਕੁਛ ਨਹੀਂ ਮੈਂ ਤਾਂ ਬਸ ਮੇਰੀ ਬਰੇੇਕ ਸੀ ਹੁਣ ਲੰਚ ਵਗੈਰਾ ਕੀਤਾ ਸੀ।
ਅੱਛਾ- ਅੱਛਾ। ਹੋਰ ਹੁਣ ਸ਼ਾਮੀ ਲੱਗਦੀ ਸ਼ਾਮੀ ਆਉਦਾ ਹੁਣ ਮੇਰੀ ਸਿਸਟਰ ਵਗੈਰਾ ਗਏ ਦੇ ਨੇ ਜੋ ਹੁਣ ਸ਼ਾਮੀ ਆਏਗੇ। ਉਹ ਕੱਲੀਆਂ ਨੇ ਕੁਝ ਬਣਾ ਕੇ ਖਵਾਓ ਵਧੀਆ ਸਾਂ ਉਹ ਇੱਥੇ ਹੀ ਕਰਦੇ ਨੇ ਥੋੜਾ ਟਾਈਮ ਲੱਗਦਾ ਬੁੱਧੀ ਵਿਹਾਰ ਤੋਂ ਬਹੁਤ ਅੱਗੇ। ਕਰਦੇ ਨੇ।
ਅੱਛਾ ਕੀ ਕਿਸ ਚੀਜ਼ ਦੀ ਕਰਦੇ ਜੋਬ
ਫਾਈਨੈਸ ਉਸ 'ਚ ਜੋਬ ਕਰਦੇ ਨੇ ਫਾਈਨਲ ਇੱਕ ਤਾਂ ਮੇਰੀ ਸਿਸਟਰ ਹੈ ਉਹ ਫਾਈਨਲਸ ' ਕਰਦੀ ਹੈ ਜੋਬ। ਇਹ ਫਾਈਨਲਸ ਚ ਕਰਦੀ ਜੋਬ ਹੈ ਤੇ ਹੋ ਜੋ ਦੂਜੀ ਵਾਲੀ ਹੈ ਕੀ ਨਾਮ ਇਹ ਹੋਰ ਚ ਕਰਦੀ ਏ। ਉਹਦੇ ਚ। ਗਿਫਟ ਪੈਕਿੰਗ ਵਾਲੇ ਚ ਬਦੇ ਨੇ ਬਰਡੇ ਗਿਫਟ ਜਿਹੜੇ ਹੁੰਦੇ ਨੇ
ਹਾਂਜੀ
ਹਾਂਜੀ ਉਹਦਾ ਕੋਲਿੰਗ ਦਾ ਵਰਕ ਅ ਬਰਡੇ ਗਿਫਟ ਦਾ ਜੋ। ਟਾਈਮ ਟੇਸ਼ਨ ਵਿੱਚ ਲਵਾਉਂਦੇ ਨੇ ਸਟਿਕਾਂ ਵਗੈਰਾ
ਹੂ ਹੂ ਕੈਂਪਸ ਅੱਛਾ।
ਹਾਂਜੀ ਹਾਂਜੀ ਉੱਚ ਕਰਦੇ ਨੇ ਉਹ ਜੋ
ਠੀਕ ਹੈ।
ਹਾਂਜੀ। ਉਹਦੇ ਚ ਕਰਦੇ ਨੇ ਦੂਜੀ ਵਾਰੀ ਫਾਈਨਸ ਚ ਕਰਦੇ ਨੇ ਜੋਬ।
ਅੱਛਾ।
ਹਾਂਜੀ ਹੋਰ ਸੂਟ ਸਾਟ ਹੈ ਨਹੀਂ ਕੋਈ ਵਧੀਆ ਆਏ ਦੇ ਨੇ।
ਹਾਂ ਹਾਂ ਆਏ ਇਥੇ।
ਕੀ ਕਹਿ ਰਹੇ ਹੋ।
ਯਮਨਾਂ ਨਗਰ।
ਤੁਹਾਡੇ ਉੱਥੇ ਆਏ ਨੇ ਵਧੀਆ
ਸੂਟ ਹਾਂ ਏ। ਯਮਨਾਨਗਰ।
ਅੱਛਾ, ਅੱਛਾ ਮੈਂ ਤੁਹਾਡੀ ਮੰਮੀ ਸਟਿਚਿੰਗ ਕਰਦੇ ਨੇ ਮੈਂ ਆਣਾ ਸੀ ਤੁਹਾਡੀ ਮੰਮੀ ਕੁਛ ਸਟਿਚਿੰਗ ਕਰਾਣੇ ਚ ਕੱਪੜੇ ਸਿਲਦੇ ਨੇ।
ਹਾਂਜੀ ਸਿਲਦੇ ਆ।
ਅੱਛਾ-ਅੱਛਾ ਮੈ ਸਵਾਉਣਾ ਹੀ ਸੀ ਮੈਂ ਕਿਹਾ ਵੇਖਾਂ ਜਰਾ। ਵੇਖੇ ਦੇ ਪਾਏ ਹੋਏ ਕੱਪੜੇ ਵੇਖਦੀ ਆਂ, ਮੈਂ ਕਿਹਾ ਚੱਲ ਵੇਖਾਂ ਮੈਨੂੰ ਕਿਸੇ ਨੇ ਦੱਸਿਆ ਸੀ। ਭੈਣ ਜੀ ਸੀਂਦੇ ਨੇ ਵਧੀਆ ਕੱਪੜੇ।
ਹੂੰ,
ਮੈਂ ਤਾ ਜਾਵਾਂਗੀ, ਪਤਾ ਚੱਲਦਾ ਨਾ ਵੀ ਦੇਖਣ ਤੇ ਪਤਾ ਚੱਲਦਾ ਕਿਹੜੀ ਕਿ ਚੀਜ਼ ਕਿਹੜੀ ਹੈ, ਕਿੱਦਾਂ ਬੰਦਾ ਸੀਂਦਾ, ਕਿੱਦਾਂ ਨਈ।
ਹੂੰ-ਹੂੰ, ਵੇਖਣਾ ਤੁਸੀਂ ਆਣਾ ਫਿਰ।
ਹਾਂਜੀ, ਥੋੜ੍ਹਾ ਤੇਜ਼ ਬੋਲੋ, ਤੁਹਾਡੀ ਨਾ ਆਵਾਜ਼ ਬਹੁਤ ਘੱਟ ਆਂਦੀ ਵੀ ਐ ਮੈਨੂੰ।
ਜੀ ਮੈਂ ਇੰਨੀ ਤੇਜ਼ ਨੀ ਬੋਲ ਸਕਦੀ।
ਅੱਛਾ, ਤੇਜ਼ ਘੱਟ ਬੋਲ। ਅੱਛਾ-ਅੱਛਾ, ਹੋਰ ਸੁਣਾਓ, ਕੀ-ਕੀ ਬਣਾ ਲੈਂਦੇ ਹੋ ਤੁਸੀਂ। ਫਾਸਟ ਫੂਡ ਚ ਰੋ ਰੋਟੀ ਵਗੈਰਾ, ਤੁਸੀਂ ਬਣਾ ਨੀ ਪਾਂਦੇ ਹੋਵੋਗੇੇ ਹਜੇ।
ਹੂੰ,
ਅੱਛਾ, ਫਾਸਟ ਫੂਡ ਚ ਕੀ ਬਣਾਂਦੇ ਓ ਤੁਸੀਂ। ਹੈਲੋ,
ਨਈ, ਹਲੇ ਨੀ ਆਉਂਦੀ ਮੈਨੂੰ। ਰੋਟੀ ਨਈ ਰੋ ਟੀ ਨਈ ਸਿੰਪਲ ਰੋ ਰੋਟੀ ਬਣਾ ਲੈਂਨੇ ਆਂ, ਸਬਜ਼ੀ ਵਗੈਰਾ ਨੀ ਆਂਦੀ।
ਅੱਛਾ, ਤੇ ਸਬਜ਼ੀਆਂ ਵੀ ਬਣਾਇਆ ਕਰੋ, ਬੜੇ ਆਸਾਨ ਹੈਗੀਆਂ ਨੇ ਸਬਜ਼ੀਆਂ ਤੇ। ਹਾਂਜੀ-ਹਾਂਜੀ, ਅੱਜ-ਕੱਲ ਯੂ ਹੈਲੋ
ਨੀ ਕਦੇ ਟਰਾਈ ਕੀਤਾ।
ਅੱਛਾ-ਅੱਛਾ। ਮਾਰਕੀਟ ਦਾ ਜੋ ਤੁਸੀਂ ਖਾ ਲੈਨੇ ਆ, ਘਰ ਦਾ ਕੀ ਟਰਾਏ ਕਰਨਾ। ਹਾਂਜੀ-ਹਾਂਜੀ, ਆਵਾਜ਼ ਆਂਦੀ ਪਈ ਐ, ਹੈਲੋ ਫਾਸਟ ਫੂਡ ਤੇ ਵਧੀਆ, ਫਾਸਟ ਫੂਡ ਚ ਆਪਣੇ ਆਪ ਹੀ ਬਣਾਣਾ ਚਾਹੀਦਾ, ਫਰੈਸ਼ ਬਣਦੀ ਐ ਚੀਜ਼ਾਂ, ਹੈਲੋ ਹੋਰ ਸੁਣਾਓ, ਘਰ ਸਭ ਠੀਕ ਨੇ। ਹੋਰ ਕੀ ਕਰ ਰਹੇ ਸੀ ਤੁਸੀਂ। ਤਹਾਡੇ ਪਾਪਾ ਕੰਮ ਕਰ ਰਹੇ ਹੋਏਗੇ।
ਹਾਂਜੀ, ਸਬ ਵਧੀਆ।
ਹੈਲੋ, ਤਹਾਡਾ ਬਰਦਰ ਪੜ੍ਹਦਾ, ਸਟੱਡੀ ਕਰਦੇ ਨੇ। ਹਾਂਜੀ, ਮੈਂ ਕਿਹਾ ਤੁਹਾਡੇ ਬ੍ਰਦਰ ਸਟੱਡੀ ਕਰਦੇ ਨੇ। ਅੱਛਾ, ਸੈਵਨਥ ਵਿੱਚ ਐ, ਅੱਛਾ-ਅੱਛਾ ਚਲੋ ਵਧੀਆ, ਬੱਚੇ ਕਦੋਂ ਵੱਡੇ ਹੋ ਜਾਂਦੇ ਨੇ। ਪਤਾ ਨੀ ਚੱਲਦਾ ਨਾ, ਹਾਂਜੀ-ਹਾਂਜੀ ਆਵਾਜ਼ ਆਂਦੀ ਪਈ ਐ।
ਹਾਂਜੀ।
ਬੱਚੇ ਹੁਣ ਕਦੋਂ ਵੱਡੇ ਹੋ ਜਾਂਦੇ ਨੇ ਕੁੱਛ ਪਤਾ ਥੋੜੀ ਚੱਲਦਾ, ਬੱਚੇ ਨੂੰ ਤਾਂ ਪੜ੍ਹਾਈ ਅੱਜ ਕੱਲ ਦੇ ਟਾਈਮ ਚ ਏਨੀ ਹੋ ਗਈ ਏ।
ਹਾਂਜੀ।
ਹਾਂਜੀ। ਚਲੋ ਫੇਰ ਮੈਂ ਹੁਨੇ ਕਰਦੀ ਆਂ ਤੁਹਾਨੂੰ ਫ੍ਰੀ ਹੋ ਕੇ ਠੀਕ ਐ, ਹਾਂਜੀ ਸਸ ਰੀ ਕਾਲ।
ਸਸ ਰੀ ਕਾਲ।